ਹੈਲੋ
ਜੀ ਸਤਿ ਸ਼੍ਰੀ ਅਕਾਲ ਜੀ
ਕਾਲ ਕੀ ਹਾਲ
ਵਧੀਆ ਤੁਸੀਂ ਦੱਸੋ ਠੀਕ ਹੋ
ਹਾਂਜੀ ਵਆ ਤੁਹੂੰ ਡਿਸਟਰਬ ਤਾਂ ਨਹੀਂੀ ਕੀਤਾ
ਨਹੀਂ ਨਹੀਂ ਹੁਣ ਤੇ ਬਸ ਸ਼ਾਮ ਹੈਗੀ ਚਾਹ ਚੂ ਪੀਣ ਦਾ ਟਾਈਮ ਹੈਗਾ
ਹਾਂਜੀ, ਪੀਲੀ ਤੁਸੀਂ ਚਾ?
ਨਹੀਂ, ਬਸ ਹੁਣ ਬਣਾਵਾਂਗੀ। ਚੱਲੀ ਸੀ ਮੈਂ। ਫ਼ੋਨ ਆ ਗਯਾ ਲੱਗਦਾ ਭੈਣ ਜੀ ਦਾ।
ਅੱਛਾ, ਚਲੋ ਹੋਰ ਬੱਚੇ ਠੀਕ ਨੇ ਤੁਹਾਡੇ? ਕਾਰ ਬਜ਼ੁਰਗ ਵਗੈਰਾ ਸਭ ਠੀਕ ਨੇ?
ਹਾਂ ਘਰ ਪਰਿਵਾਰ ਸਭ ਠੀਕ ਹੈ ਬੱਚੇ ਵੀ ਠੀਕ ਨੇ ਛੁੱਟੀਆਂ ਦੇ ਕੰਮ ਕਰਨ ਲੱਗੇ ਹੋਏ ਨੇ ਇੱਕ ਸੁੱਤਾ ਹੋਇਆ ਇੱਕ ਛੁੱਟੀਆਂ ਦਾ ਕੰਮ ਕਰਦਾ ਤੇ
ਅੱਛਾ ਅੱਛਾ ਚਲੋ ਵਧੀਆ ਹੋਰ ਅੱਜ ਲੰਚ ਵਿੱਚ ਕੀ ਖਾਧਾ ਫੇਿਰ ਤੁਸੀਂ
ਅੱਜ ਲੰਚ 'ਚ ਮੈਂ ਬਣਾ ਮੈਂ ਬਣਾਈ ਸੀ ਦੀ ਦਾਲ ਮੁਰਾਦਾਬਾਦ ਦੀ ਦਾਲ ਜਿਹੜੀ ਮਸ਼ਹੂਰ ਹੈਗੀ ਹੈ ਨਾ
ਅੱਛਾ ਹਾਂਜੀ ਮੈਂ ਵੀ ਸੁਣੀ ਬਹੁਤ ਬੜੀ ਫੇਮਸ ਸੀ ਮੈਂ ਅਜਿਹੀ ਸੋਚ ਹੀ ਰੇਸੀ ਮੈਂ ਕਿਹਾ ਚਲੋ ਭੈਣ ਜੀ ਨਾਲ ਗੱਲ ਕਰਨੀ ਆ ਤੇ ਉਹਨਾਂ ਨੂੰ ਕਹਿਿੰਦੀ ਹ ਤੇ ਬਈ ਮੁਰਾਦਾ ਵੱਲ ਦਾਲ ਤੁਹਾਨੂੰ ਪਤਾ ਤੇ ਸਾਨੂੰ ਦੱਸੋ ਰੈਸਪੀ ਅਸੀਂ ਜਿਹੜਾ ਟਰਾਈ ਕਰੀਏ ਬੱਚਿਆਂ ਨੂੰ ਖਵਾਈਏ
ਅੱਛਾ ਬਣਾਉਣੀ ਤਾਂ ਬੜੀ ਈਜ਼ੀ ਹੈਗੀ ਹਾਂਜੀ ਦਸ ਦਿਨ ਨੇ ਮੈਂ ਉਹਦੇ 'ਚ ਕੀ ਹੈਗਾ ਮੂੰਗੀ ਤੋਤੀ ਤਾਲ ਨੀ ਹੁੰਦੀ ਆਪਣੀ ਜਿਹੜੀ ਬੱਚੇ ਵੀ ਦਿੰਦੇ ਆਾਂ ਤੇ ਬਜ਼ੁਰਗਾਂ ਨੂੰ ਵੀ ਦਿੰਦੇ ਨਹੀਂ ਆਪਾਂ
ਹਾਂਜੀ ਹਾਂਜੀ ਜਿਹੜੀ ਯਲੋ ਦਾਲ ਕਹਿਣ
ਹਾਂਜੀ ਸਭ ਤੋਂ ਛੋਟੀ ਜਿਹੀ ਦਾਲ ਹੁੰਦੀ ਹੈ ਲੋਕ ਕਲਰ ਦੀ ਸਭ ਤੋਂ ਤਾਕਤ ਵਾਲੀ ਹਾਂਜੀ ਉਹ ਵਾਲੀ ਦਾਲ ਆਪਾਂ ਲੈ ਲੈਣੀ ਆ ਆਪਣੇ ਪਰਿਵਾਰ ਦੀ ਹਿਸਾਬ ਨਾਲ ਜਿੰਨੇ ਮੈਂਬਰ ਨੇ ਛ ਥੋੜ੍ਹੇ ਮੈਂਬਰ ਨੇ ਤੇ ਛੋਟੀ ਕੋਲੀ ਲੈ ਲਓ ਜ਼ਿਆਦਾ ਪਰਿਵਾਰ ਏ ਵੱਡੇ ਦਸ ਬਾਰਾਂ ਪੰਦਰਾਂ ਜਣਿਆਂ ਦਾ ਤੇ ਵੱਡੀ ਕੋਲੀ ਬਾਟੀ ਜੀ ਭਰ ਕੇ ਤੇ ਅੱਛੀ ਤਰ੍ਹਾਂ ਉਹਨੂੰ ਧੋ ਕੇ ਸਾਫ ਕਰਕੇ ਧੋ ਧੂ ਕੇ ਅਤੇ ਆਪਾਂ ਕੁੂੱਕਰ ਵਿੱਚ ਉਹਨੂੰ ਪਾ ਲੈਣੀ ਹੈ
ਅੱਛਾ ਠੀਕ ਹੈ
ਪਾਣੀ ਪਾ ਲੈਣਾ ਵੇਖ ਖੁੱਲਾ ਬਈ ਜਿਸ ਤਰ੍ਹਾਂ ਆਪਾਂ ਨੋਰਮਲ ਦਾਲ ਬਣਾਉਂਦੇ ਹਾਂ ਤਾਂ ਥੋੜ੍ਹਾ ਘੱਟ ਪਾਉਂਦੇ ਹਾਂ ਨਾ ਥੋੜ੍ਹਾ ਜ਼ਿਆਦਾ ਪਾ ਲੈਣਾ ਫਿਰ
ਅੱਛਾ ਜਿਵੇਂ ਕੁਆਂਟਿਟੀ ਕਿ ਵੀ ਹੋਏ ਮਤਲਬ ਇੱਕ ਕਟੋਰੀ ਦਾਲ ਦੀ ਏ ਅਸੀਂ ਫਿਰ ਚਾਰ ਕਟੋਰੀਆਂ ਦਾ ਪਾਣੀ
ਹਾਂ। ਹਾਂਜੀ ਹਾਂਜੀ ਚਾਰ ਤੋਂ ਪੰਜ ਕਟੋਰੀਆਂ ਹੀ ਪਾ ਲਓ ਤੁਸੀਂ ਬਾਟ ਜਿਵੇਂ ਲਿੱਤੀ ਹੈ।ਹਾਂਜੀ ਉਸ ਉਸ ਤੋਂ ਬਾਅਦ ਵਿੱਚ ਹੀਂਗ ਪਾ ਦਿਉ ਚੌਥਾ ਚਮਚ ਹਾਂਜੀ। ਚਮਚ ਦਾ ਚੌਥਾ ਹਿੱਸਾ ਪਾ ਦੋ ਹੀਂਗ ਦਾ ਹਾਂਜੀ-ਹਾਂਜੀ ਨਾਲ ਇੱਕ ਚਮਚ ਭਰ ਕੇ ਨਮਕ ਪਾ ਦੋ ਹਿੰਗ ਪਾ ਦੋ ਤੇ ਦੋ ਚਮਚ ਆਰਾਰੋਟ ਦੇ ਕਟੋਰੀ ਚ ਘੋਲ ਕੇ ਨਾ ਆਪਾਂ ਫੇਰ ਉਹ ਦਾਲ ਚ ਪਾ ਦੋ
ਅੱਛਾ। ਤੇ ਇਹ ਜ਼ਰੂਰੀ ਪਾਨਾ ਹੈ ਆਰਾ
ਹਾਂਜੀ ਜੀ ਇਹਦੇ ਨਾਲ ਨਾ ਦਾਲ ਦਾ ਜਿਹੜਾ ਅਸੀਂ ਪਤਲਾਪਨ ਹੋਏਗਾ ਨਾ ਉਹਦੇ 'ਚ ਇੱਕ ਲੇਸ ਪੰਜਾ ਲਿਆਏਗਾ ਅ ਰੂਟ ਜਿਹੜਾ ਹੈਗਾ ਵੇ ਇੱਕ ਲੇਹੜ ਜਿਹੀ ਬਣ ਜਾਏਗੀ। ਫੇਰ ਉਹ ਸਾਨੂੰ ਪਾਣੀ ਦਾਲ ਵੱਖ ਵੱਖ ਨਹੀਂ ਲੱਗੇਗੀ ਨਾ ਜਿੱਦਾਂ ਪਤਲੀ ਕਰ ਲਾਂਗੇ ਤੇ ਫਿਰ ਐਵੇਂ ਲੱਗੇਗਾ ਕਿ ਪਾਣੀ ਵੱਖਰੀ ਦਾਲ ਵੱਖਰੀ ਇਸ ਤਰ੍ਹਾਂ
ਹਾਂਜੀ ਹਾਂਜੀ ਠੀਕ ਹੈ ਮੈਂ ਸਮਝ ਗਈ ਤੁਹਾਡੀ ਗੱਲ
ਆਰਾਰੋਟ ਪਾ ਕੇ ਤੇ ਫੇਰ ਆਪਾਂ ਨਾ ਇੱਧਰ ਗੈਸ ਤੇ ਚੜਾ ਕੇ ਢੱਕਣ ਲਾ ਕੇ ਦੋ ਸੀਟੀਆਂ ਵਜਵਾ ਲੈਣੀਆਂ ਇਹੈਨੂੰ ਅਤੇ ਦੂਜੇ ਪਾਸੇ ਹਾਂਜੀ ਦੋ ਆ ਜਾਣ ਅਤੇ ਬਈ ਇਸ ਤਰ੍ਹਾਂ ਹੋਏ ਕਿ ਦਾਲ ਬਿਲਕੁਲ ਘੁੱਲੀ ਹੋਏ ਬਿਲਕੁਲ ਹਲਵਾ ਬਣ ਗਈ ਹੋਏ ਇਸ ਤਰ੍ਹਾਂ ਘੱਟ ਗੈਸ ਤੇ ਰੱਖਣੀ ਹੈ ਕਿ ਥੱਲੋਂ ਨਾ ਚਿਪਕ ਜੇ ਦਾਲ ਕਦੀ
ਅੱਛਾ ਅੱਛਾ ਤੇ ਇਹਦੇ ਵਿੱਚ ਪਹਿਲੇ ਮਤਲਬ ਘਿਓ ਤੇਲ ਅਸੀਂ ਕੁਛ ਯੂ
ਅਸੀਂ ਇਹਦੇ ਚ ਅਸੀਂ ਕੁਛ ਵੀ ਨੀ ਪਾਉਣਾ। ਦੂਜੇ ਪਾਸੇ ਆਪਾਂ ਜੀਰਾ ਭੁੰਨ ਲੈਣਾ ਤਵੇ ਤੇ ਜੀਰਾ ਭੁੰਨ ਕੇ ਇੱਕ ਚਮਚ ਭਰ ਕਿ ਜੀਰਾ ਭੁੰਨ ਕੇ ਲਾ ਲੈਣਾ ਵੇ ਉਹਨੂੰ ਫਿਰ ਅਸੀਂ ਵੇਲਨੇ ਨਾਲ ਜਾਂ ਕਿਸੇ ਚੀਜ਼ ਨਾਲ ਪੀਸ ਲੈਣਾ ਬਿਲਕੁਲ ਫੁ ਚੂਰਾ ਕਰ ਲੈਣਾ। ਜੀਰਾ ਆਪਾਂ ਕਟੋਰੀ 'ਚ ਰੱਖ ਲੈਣਾ।ਫਿਰ ਅਸੀਂ ਪੰਜ ਛੇ ਲਾਲ ਮਰਚਾ ਸਾਬਤ ਵਾਲੀਆਂ ਨਹੀਂ ਹੁੰਦੀਆਂ ਪੰਚ ਮ ਮਤਲਬ ਜਿਵੇਂ ਤਿੱਖਾ ਖਾਂਦੇ ਹੋ ਉਹਨਾਂ ਵਾਸਤੇ ਨਹੀਂ ਤਾਂ ਜ਼ਿਆਦਾ ਕਰ ਲਓ ਅੱਠ ਦਸ ਲਾਲ ਮਿਰਚਾਂ ਨੂੰ ਨਾ ਤੇਲ ਗਰਮ ਕਰਕੇ ਵਿੱਚ ਫਰਾਈ ਕਰਕੇ ਕੱਢ ਲੈਣੀਆਂ ਨਾਲੇ ਕਿ ਧੂੰਆਂ ਨਾ ਚੜ ਜੇ ਸਾਹ ਨੂੰ ਮਿਰਚਾਂ ਲੱਗ ਜਾਂਦੀਆਂ ਨਾ ਸਾਹ ਨੂੰ, ਉਹ ਇੱਕ ਕਟੋਰੀ ਚ ਜੀਰਾ ਰੱਖਿਆ ਤੇ ਦੂਜੀ ਚ ਮਿਰਚਾਂ ਰੱਖ ਲੋਓ ਸੁੱਕੀਆਂ। ਨਾਲ ਇੱਕ ਤਵਾ ਬੰਦ ਕਰ ਦੋ ਤੇ ਉਹਦੇ ਉਤੇ ਹੀਂਗ ਪਾ ਦੋ ਤਵਾ ਤੇ ਗਰਮ ਹੀ ਹੋਵੇਗਾ। ਉਦੋਂ ਤੇ ਹੀਂਗ ਪਾ ਦੋ ਤੇ ਹੀਂਗ ਕੱਢ ਲੋੋ ਕਟੋਰੀ ਚ ਫਿਰ ਹੀਂਗ ਜੀਰਾ ਤੇ ਲਾਲ ਮਿਰਚਾਂ। ਤੇ ਨਾਲ ਅਸੀਂ ਮੱਖਣ ਦੀ ਟਿੱਕੀ ਲੈ ਲੈਣੀ ਆਪਾਂ ਅਮੂਲ ਵਾਲੀ ਹਾਂਜੀ। ਟਿੱਕੀਆਂ ਇੱਕ ਦੋ ਲੈ ਲੋ ਅੱਧਾ ਕਿੱਲੋ ਦੀ ਵੱਡੀ ਟਿੱਕੀ ਲੈਲੋ। ਤੇ ਨਾਲ ਉਹ ਜਿਹੜੀ ਪਤਲੀ, ਹਾਂਜੀ-ਹਾਂਜੀ ਉੱਧਰ ਦਾਲ ਬਣ ਦੀ ਹੋਏਗੀ ਇੱਧਰ ਆਪਾਂ ਇਹ ਤਿਆਰੀਆਂ ਕਰ ਲਾਂਗੇ ਤੇ ਨਾਲ ਅਸੀਂ ਲੈ ਅਸੀਂ ਲੈ ਲੈਣਿਆ ਮਠੀਆਂ ਨੀ ਹੁੰਦੀਆਂ ਜਿਹੜੀ ਪਤਲੀ ਵਾਲੀ ਮੱਠੀਆਂ ਆੁਉਦੀਆਂ।
ਜੇ ਬੜੀ ਕਰੰਚੀ ਹੁੰਦੀਆਂ ਨੇ
ਹਾਂਜੀ ਬਹੁਤ ਪਤਲੀ ਹੁੰਦੀ ਹੈ ਕੀਤੇ ਰੋਟੀ ਵਰਗੀ ਪਤਲੀ ਹੁੰਦੀ ਹੈ। ਇੱਕ ਹੁੰਦੀ ਮੋਟੀ ਜਿਹੜੀ ਹਾਂਜੀ। ਇੱਕ ਤਾਂ ਵਿਆਹਾਂ ਤੇ ਮੱਠੀਆਂ ਆਉਂਦੀਆਂ ਮੋਟੀਆਂ ਮੋਟੀਆਂ ਹਾਂਜੀ ਪਤਲੀ। ਪੰਛੀ ਵਾਲੀ ਪਤਲੀ ਮੱਠੀ ਲੇ ਲੈਣੀ ਐ। ਨਾਲ ਆਪਾਂ ਹਰੀ ਚਟਨੀ ਵੀ ਲੈ ਲੈਣੀ ਹੈ।
ਅੱਛਾ ਫਿਰ ਉਹ ਬਣਾ ਹਰੀ ਚਟਨੀ ਤਾਂ ਅਸੀਂ ਘਰ ਹੀ ਬਣਾਵਾਂਗੇ ਹਨਾ ਕਿਹਦੀ ਬਣਾਉਣੀ ਉਹ
ਅਤੇ ਨੋਰਮਲੀ ਤੁਸੀਂ ਜਿੱਦਾਂ ਬਣਾਉਂਦੇ ਹੋ ਹਰੀ ਚਟਨੀ ਆਪਣੇ‍ ਟੇਸਟ ਅਕੋਰਡਿੰਗ ਮਿਰਚਾਂ ਜ਼ਿਆਦਾ ਵਾਲੀ ਧਨੀਏ, ਵਾਲੀ ਪੁਦੀਨੇ ਵਾਲੀ ਜਿੱਦਾਂ ਦੀ ਖਾਂਦੇ ਹੋ ਹਰੀ ਚੱਟ
ਅੱਛਾ! ਅੱਛਾ! ਠੀਕ ਠੀਕ।
ਹਰੀ ਚਟਨੀ ਓਦਾਂ ਦੀ ਲੈ ਲਓ ਤੇ ਨਾਲ ਤੁਸੀਂ ਉਹ ਮੱਠੀਆਂ ਲੈ ਲੋ। ਉੱਧਰ ਸਾਡੀ ਦਾਲ ਬਣ ਜੇਗੀ ਕੁੱਕਰ ਖੋਲੋਗੇ ਅਤੇ ਦਾਲ ਤੁਹਾਡੀ ਇਕਦਮ ਹਲਵਾ ਬਣੀ ਦੀ ਹੋਏਗੀ। ਬਿਲਕੁਲ ਦਾਲ। ਪਤਲੀ ਪਤਲੀ ਹੋਣੀ ਚਾਹੀਦੀ ਉਹਦੇ ਚ ਫਿਰ ਕੜਸ਼ੀ ਮਾਰ ਲੋੋ ਮਧਾਣੀ ਮਾਰ ਕੇ ਉਹਨੂੰ ਬਿਲਕੁਲ ਪਤਲੀ ਪਤਲੀ ਹੋਏਗੀ ਹੋਏਗੀ ਗਰਮ ਗਰਮ ਦਾ ਸਵਾਦ ਆਉਂਦਾ ਫਿਰ ਇਹਨੂੰ ਅਸੀਂ ਸਰਵ ਕਰਨਾ ਮੇਨ ਕੰਮ ਸਾਡਾ ਇਸ ਤਰ੍ਹਾਂ ਹੈ ਕਿ ਅਸੀ ਇਹਨੂੰ ਕਿਸ ਤਰ੍ਹਾਂ ਸਰਵ ਕਰਕੇ ਦੇਣਾ ਵੇ। ਆਪਾਂ ਇੱਕ ਬਾਊਲ ਲੈ ਲੈਣਾ ਉਹਦੇ ਵਿੱਚ ਗਰਮ ਗਰਮ ਚੰਗੀ ਤਰ੍ਹਾਂ ਕੋਲੀ ਹੋਈ ਲੈ ਲੈਣੀ ਪਾ ਲੈਣੀ ਹੈ। ਨਮਕ ਮਾੜਾ ਟੇਸਟ ਕਰ ਲਾਂਗੇ ਨਮਕ ਘੱਟ ਲੱਗਦਾ ਵਾ ਤੇ ਹੋਰ ਪਾ ਲਾਂਗੇ। ਫੇਰ ਅਸੀਂ ਦਾਲ ਪਾ ਲੈਣੀ ਹੈ ਤੇ ਅਸੀਂ ਵਿੱਚੋ ਮੱਠੀ ਤੋੜ ਕੇ ਇੱਕ ਮੱਠੀ ਤੋੜ ਕੇ ਵਿੱਚ ਪਾ ਦੇਣੀ ਟੁਕੜੇ ਟੁਕੜੇ ਕਰਕੇ। ਫੇਰ ਆਪਾਂ ਪਾ ਲੈਣਾ ਪੁਣਿਆ ਜੀਰਾ, ਨਮਕ ਤੇ ਲਾਲ ਮਿਰਚ ਤੇ ਉਹ ਜਿਹੜੀ ਭੁੰਨੀ ਹੋਈ ਮਿਰਚ ਸੀ ਨਾ ਫਰਾਈ ਕੀਤੀ ਹੋਈ ਉਹ ਭੋਰ ਕੇ ਉੱਤੇ ਪਾ ਦੋ।
ਅੱਛਾ ਉਹਨੂੰ ਕਰੈਸ਼ ਮਤਲਬ ਸੁੱਕ ਜਾਏਗੀ ਕਰੈਸ਼ ਕਰੈਸ਼ ਵਾਕ ਨੂੰ
ਹਾਂ ਕਰ੍ਰਸ਼ ਵਾਕਣ ਹੋ ਜਾਏਗੀ ਕ੍ਰਿਸਪੀ ਹੋ ਜਾਏਗੀ। ਉਹਨੂੰ ਮਾੜਾ ਜਿਹੀ ਜਉਗਲਾਂ ਤੇ ਮਰ ਤੋੜੋਗੇ ਨਾ ਤੇ ਉਹ ਅੰਦਰ ਹੀ ਭੋਰੀ ਜਾਏਗੀ ਉਹਨੂੰ ਪਾਦੋ ਮਿਰਚ ਨੂੰ ਅਗਰ ਬੱਚਿਆਂ ਨੂੰ ਦੇਣੀ ਹੈ ਤਾਂ ਥੋੜ੍ਹੀ ਪਾ ਲਓ ਵੱਡਿਆਂ ਨੂੰ ਦੇਣੀ ਤਾਂ ਪੂਰੀ ਮਿਰਚ ਪਾ ਕੇ
ਹਾਂਜੀ।
ਪੂਰੀ ਮਿਰਚ ਪਾ ਕੇ ਵਿੱਚ ਅਤੇ ਤੁਸੀਂ ਮੱਖਣ ਦੀ ਟਿੱਕੀ ਦਾ ਟੁਕੜਾ ਟੁਕੜਾ ਵਿੱਚ ਸੁੱਟ ਦੋ ਕੋਈ ਤੁਹਾਡੇ ਚਟਪਟਾ ਜਿਆਦਾ ਖਾਣਾ ਚਾਹੁੰਦਾ ਤੇ ਹਰੀ ਮਿਰਚ ਵਾਲੀ ਚਟਨੀ ਦੀ ਚਮਚ ਪਾ ਦਿਓ ਵਿੱਚ ਕੋਈ ਨਹੀਂ ਖਾਣਾ ਚਾਹੁੰਦਾ ਤੇ ਨਾ ਪਾਓ ਹਰੀ ਮਿਰਚ ਵਾਲੀ ਚਟਨੀ ਅਤੇ ਮੱਖਣ ਪਾ ਦਿਉ ਕੁਆਂਟਿਟੀ ਮੱਖਣ ਦੀ ਜ਼ਿਆਦਾ ਹੋਵੇ ਟੇਸਟ 'ਤੇ ਆਏਗਾ। ਅੱਛਾ।
ਅੱਛਾ ਤੇ ਮੱਖਣ ਫੇਿਰ ਮੈਲਟ ਕਰਕੇ ਪਾਉਣਾ ਹੀ ਆ ਇੰਝ ਪੈ ਜਾ ਹੋ ਜੇ
ਨਹੀਂ ਨਹੀਂ ਮੱਖਣ ਹਾਂਜੀ ਹਾਂਜੀ ਮੱਖਣ ਤੇ ਗਰਮ ਹੋਏਗੀ ਦਾਲ ਐਵੇਂ ਹੀ ਵਿੱਚ ਹੋ ਜਾੇਗਾ ਤੇ ਟੇਸਟ ਬਹੁਤ ਆਉਂਦਾ ਹੈ ਤਾਂ ਤੁਸੀਂ ਐਵੇਂ ਬਾਊਲ ਭਰ ਕੇ ਖਾ ਲਓਗੇ ਤੁਹਾਨੂੰ ਰੋਟੀ ਖਾਣ ਦੇ ਦੀ ਲੋੜ ਨਹੀਂੀ ਪੈਣੀ ਤੁਹਾਡਾ ਮਨ ਕਰਨਾ ਇੱਕ ਕਟੋਰੀ ਹੋਰ ਮੈਂ ਖਾ ਲਾ
ਅੱਛਾ ਕੋਈ ਨੀ ਮੈਂ ਜ਼ਰੂਰ ਟਰਾਈ ਕਰਾਂਗੀ ਹਾਂ ਬੱਚਿਆਂ ਨੂੰ ਵੀ ਦੇਵਾਂਗੀ ਆਪਣੇ
ਟ੍ਰਈ ਕਰੋ ਬਹੁਤ ਹੀ ਟੇਸਟੀ ਬਣਦੀ ਹੈ ਮੇਰੇ ਤੇ ਬੱਚੇ ਮੁੰਡਾ ਮੇਰਾ ਕਹਿੰਦਾ ਮੰਮੀ ਹੋਰ ਦਿਓ ਬਜ਼ਾਰ ਦੀ ਤਾਂ ਐਵੇਂ ਸਵਾਦ ਹੀ ਨਹੀਂ ਆਉਂਦਾ ਜੋ ਘਰ ਦੀ ਚੀਜ਼ ਆਉਂਦੀ ਸ਼ੁੱਧ ਪੋਸ਼ਟਿਕ ਬਣੀ ਹੋਈ ਹੁੰਦੀ ਉਵੇਂ ਬਾਜ਼ਾਰ ਦੀ ਤਾਂ ਨਹੀਂ ਆਉਂਦੀ ਨਾ
ਹਾਂਜੀ ਬਿਲਕੁਲ ਕਾਰ ਬੱਚੇ ਨੂੰ ਵੈਸੇ ਹੀ ਦੇਣਾ ਚਾਹੀਦਾ ਕਾਰ ਦੇ ਬਾਹਰ ਦਾ ਘੱਟ ਖਵਾਉਣਾ ਚਾਹੀਦਾ ਹੈ
ਹਾਂਜੀ ਵੈਸੇ ਤਾਂ ਹੈਲਦੀ ਹੁੰਦੀ ਹੈ ਬਾਹਰ ਵਾਲੀ ਵੀ ਬਟ ਇਹ ਹੁੰਦਾ ਸੀ ਆਪਣੇ ਹੱਥ ਅੱਛੀ ਤਰ੍ਹਾਂ ਸਾਫ ਸੁਥਰੇ ਕਰਕੇ ਬਣਾਉਣਾ ਕਰਨਾ
ਹਾਂਜੀ ਬਸ ਤੂਹਾਡੀ ਰਿਸੀਪ ਬੜੀ ਅੱਛੀ ਲੱਗੀ ਗ ਮੈਂ ਜਰੂਰ ਟਰਾਈ ਕਰਾਂਗੀ
ਹਾਂਜੀ
ਤੁਸੀਂ ਬਣਾਉਂਦੇ ਰਹਿੰਦੇ ਹੋ ਐ
ਹਾਂਜੀ ਮੈਂ ਬਣਾਉਂਦੀ ਰਹਿੰਦੀ ਹਾਂ ਮੈਂ ਹੁਣ ਆਪਣੇ ਇਧਰ ਗਈ ਸੀ ਆਪਣੇ ਬੱਚਿਆਂ ਦੇ ਨਾਨਕੇ ਪਿੰਡ ਪੇਕੇ ਉੱਧਰ ਮੈਂ ਬਣਾਈ ਸੀ ਸਾਰਿਆਂ ਨੇ ਇੰਨੇ ਸਵਾਦ ਨਾਲ ਖਾ ਖਾਧੀ ਬਹੁਤ ਸਵਾਦ ਲੈ ਕੇ ਖਾਧੀ ਸਾਰਿਆਂ ਨੇ ਹਾਂਜੀ ਵੱਡਾ ਕੁੱਕਰ ਭਾਰ ਕੇ ਬਣਾਇਆ ਸੀ ਸਗੋਂ ਮੇਰੇ ਵਾਸਤੇ ਬੱਚੀ ਹੋਈ ਨ ਹੈ
ਅੱਛਾ ਕਈ ਵਾਰੀ ਹੋ ਜਾਂਦਾ ਟੈਸਟ ਦਾ ਸਵਾਦ ਸੋਚਦਾ ਨਾ ਬਈ ਤੁਸੀਂ ਦੂਸਰੇ ਸ਼ਹਿਰ ਤੋਂ ਫਿਰ ਦੂਸਰੇ ਅ
ਲਾਂਗੀ ਪੁੱਤ ਤੁਸੀਂ ਖਾਓ ਬੱਚਿਆਂ ਨੇ ਲਿੱਤੀ ਕਿ ਹੋਰ ਬਣਾ ਦੋ ਹਾਂ ਭੂਆ ਜੀ ਇੱਕ ਤਾਂ ਹੋਰ ਭੂਆ ਜੀਏ ਤਾਂ ਬੜੀ ਸਵਾਦ ਬਣਾਈਏ ਤੁਸੀਂ
ਚੀਜ਼ਾਂ ਹੀ ਤੇ ਮੰਗਦੇ ਨੇ ਕਿਉਂਕ ਹੁਣ ਛੁੱਟੀਆਂ ਨੂੰ ਵੀ ਥੋੜੇ ਦਿਨ ਰਹਿ ਗਏ ਕਹਿ ਰਹੇ ਥੋੜ੍ਹਾ ਬਹੁਤ ਸਮਾਨ ਸਮਾਨ ਬਣਾ ਕੇ ਤੇ ਖਾਓ ਨਵੀਂ ਨਵੀਂ ਡਿਸ਼ਾਂ ਮੈਂ ਕਿਹਾ ਚਲੋ ਮੈਂ ਭੈਣ ਜੀ ਕੋਲ ਪੁੱਛ ਛ ਆ ਬ ਉਹ ਮੈਂ ਸੁਣੀ ਬੜੀ ਮੁਰਾਦਾਬਾਦੀ ਦਾਲ ਫੇਮਸ ਤੇ ਮੈਂ ਪੁੱਛਿਆ ਵੀ ਭੈਣ ਜੀ ਉਹਨ ਬਣਾਉਂਦੇ ਹੋਣੀ ਤੇ ਤਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਮੈਂ ਕਿਹਾ ਚਲੋ ਸ਼ਾਮੀ ਉਹ ਟਰਾਈ
ਤੁਸੀਂ ਪੁੱਛਿਆ ਵ ਤੇ ਅੱਜ ਵੇਖੋ ਮੈਂ ਅੱਜ ਬਣਾਈ ਦੀ ਸੀ ਦਾਲ ਤੁਸੀਂ ਪੁੱਛਿਆ ਵ ਤੇ ਮੈਂ ਅੱਜ ਬਣਾਈ ਦੀ ਸੀ ਦਾਲ ਬੜੀ ਸਵਾਦ ਲੱਗੀ ਸਾਡੇ ਡੈਡੀ ਜੀ ਨੇ ਬੜੇ ਸ਼ੋਕ ਨਾਲ ਖਾਧੀ ਉਹਨਾਂ ਨੇ ਤੇ ਕਿਹਾ ਪੁੱਤ ਮੈਨੂੰ ਇੱਕ ਕਟੋਰੀ ਹੋਰ ਦੇ ਦੇ
ਅੱਛਾ ਜੀ
ਜੀ ਉਹ ਕਹਿੰਦੇ ਮੈਨ ਪੁੱਤ ਬੜੀ ਸਵਾਦ ਬਣਾਈ ਕਟੋਰੀ ਹੋਰ ਦੇ ਦੇ ਉਹਨਾਂ ਨੇ ਮੈਂ ਕਟੋਰੀ ਹੋਰ ਦੇ ਦਿੱਤੀ ਮੇਰੇ ਕਾਕੇ ਨੇ ਵੀ ਲਿੱਤੀ
ਉਹ ਸ਼ੌਕ ਨਾਲ ਖਾਣਾ ਫਿਰ ਦਿਲ ਵੀ ਕਰਦਾ ਚੀਜ਼ ਬਣਾ ਕੇ ਬਈ ਖਾ ਰਹੇ ਨੇ ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਬਹੁਤ ਹਾਂਜੀ ਫੇਿਰ ਇਹਦੇ ਚ ਦੇਖੋ ਹੁਣ ਮੱਖਣ ਵੀ ਪੈ ਗਿਆ ਜੋ ਅੱਛਾ ਵ
ਹਾਂਜੀ ਲੀਵਰ ਵਾਸਤੇ ਅੱਛਾ ਹੁੰਦਾ ਬਹੁਤ ਮੱਖਣ ਠੰਢਾ ਹੁੰਦਾ ਬੜਾ ਗਰਮੀਆਂ ਇਸਤੇ ਤੇ ਮ ਦਾਲ ਜਿਹੜੀ ਹੈਗੀ ਉਹ ਵੈਸੇ ਹੀ ਹੈਲਦੀ ਹੈਗੀ ਨਹੀਂ ਹੁਣ ਹੁਣ ਹੈਲਦੀ ਚੀਜ਼ਾਂ ਹੈਗੀਆਂ ਤੇ ਥੋੜਾ ਚੱਪਟਾ ਤਾਂ ਬੱਚਿਆਂ ਨੂੰ ਚਾਹੀਦਾ
ਹਾਂਜੀ ਬਿਲਕੁਲ ਚਾਹੀਦਾ ਉਹਨਾਂ ਨੂੰ ਬਿਲਕੁਲ ਸਹੀ ਕਹਿ ਰਹੇ ਹੋ ਬੱਚੇਹੀ ਚੀਜ਼ਾਂ ਖਾ ਕੇ ਖੁਸ਼ ਹੁੰਦੇ ਨੇ ਚਾਹੀਦਾ ਕੀ ਹੁੰਦਾ ਹਮ ਹੋਰ ਤੁਸੀਂ ਚਾਹ ਚੂ ਪੀ ਲਈ ਫੇਰ ਹੁਣ ਪੀਓਗੇ?
ਹਾਂਜੀ
ਚਾਹ ਤੁਸੀਂ ਪੀ ਲਈਏ?
ਬਸ ਚਾਹ ਹੁਣ ਮੈਂ ਉੱਪਰ ਜਾ ਕੇ ਬਣਾਵਾਂਗੀ ਬੱਚੇ ਕਹਿੰਦੇ ਵੀ ਮੰਮੀ ਚਾਹ ਨਾਲ ਹੁਣ ਕੀ ਦੋਗੇ? ਤੁਸੀਂ ਖਵਾ ਦਿੱ ਢਡ ਸਾਡਾ ਪਰਦਾ ਵੇ ਇਹਨਾਂ ਨੇ ਡਬਲ ਡਵਲ ਲ਼ੇਲਿ ਸੀ ਸੁਵਾਦ ਨਾਲ ਤੇ ਮੈਂ ਕਿਹਾ ਤੁਸੀਂ ਦੇਖ ਲਓ ਪੁੱਤਰ ਹਾਂਜੀ ਸ਼ਾਮੀ ਲੈ ਲੈਂਦੇ ਨੇ ਕਦੀ ਘਰੇ ਪਕੌੜੇ ਬਣਾ ਦੇਈਦੇ ਨੇ ਕਦੀ ਬਜ਼ਾਰੋਂ ਲੈ ਆਉਂਦੇ ਨੇ ਕਦੀ ਐਵੇਂ ਬੱਚੇ ਰਸ ਫੈਨ ਲੈ ਲੈਂਦੇ ਨੇ।
ਅੱਛ ਚਲੋ ਠੀਕ ਹੈ ਭੈਣ ਜੀ ਫਿਰ ਹੈਂ, ਓਕੇ ਸਤਿ ਸ੍ਰੀ ਅਕਾਲ।
ਸ੍ਰੀ ਅਕਾਲ ਜੀ।